ਹੈਲੋ
ਹੈਲੋ ਸਤਿ ਸ੍ਰੀ ਅਕਾਲ ਹੈਲੋ
ਹੈਲੋ ਆਵਾਜ਼
ਹਾਂਜੀ ਹਾਂਜੀ ਆ ਰਹੀ ਆ ਰਹੀ ਹੈ ਬਸ ਤੁਹਾਡੀ ਸਤਿ ਸ਼੍ਰੀ ਅਕਾਲ
ਹਾਂਜੀ
ਹੋਰ ਕੀ ਕਰ ਰਹੇ ਹੋ
ਬੱਚੇ ਨੂੰ ਛੱਡ ਕੇਏ ਸਕੂਲ ਸਕ ਲੰਬੇ ਪਈ ਮ ਪਤਾ ਸ਼ਾਂਤੀ ਨਾਲ ਲੈ ਜਾ
ਹਾਂ ਉਹ ਤੇ ਆ ਅੱਗੇ ਤੇ ਮੈਂ ਕੱਲ ਵੇਖ ਖਣ ਸੀ ਇੱਕ ਵੋ ਕੀ ਬੋਲਦੇ ਆ ਵੀਡੀਓ ਇੱਕ ਆਉਣ ਡ ਕਿ ਅ ਹਮੇ ਸਕੂਲ ਭੇਜ ਮਤਲਬ ਇਸ ਲਈ ਭੇਜਾ ਜਾਤਾ ਹੈ ਮਤਲਬ ਸਕੂਲ ਸਾਨੂੰ ਇਸ ਲਈ ਕਲਿਆ ਜਾਂਦਾ ਵਾ ਜਨਾ ਕਿਉਂਕਿ ਮੰਮੀ ਇੱਕ ਪਿੱਛੋਂ ਆਰਾਮ ਕਰ ਸਕੇ ਕਰਦਾ ਕਰੇ ਤਾਂ ਕਰਕੇ ਸਾਨੂੰ ਸਕੂਲ ਖਲਾਉਂਦੇ ਆ ਮਰ ਕੁੱਟ ਕੇ
ਹਹ ਡ ਗ ਹੋਰ
ਮੈਂ ਕਿਹਾ ਸਹੀ ਹੈ ਇਹ ਵੀ।
ਪਹਿਲਾਂ ਤਾਂ ਬੋਲਦੋਗੇ ਸਕੂਲ ਜਾਣ ਤਾਂ ਉੱਠਦੀ ਨੀ ਤੇ ਮੈਂ ਕਹਿੰਦੀ ਕੀ ਹੋ ਗਿਆ ਉਠਾਦੇ ਓ ਮੈਨੂੰ। ਮੈਂ ਕਿਹਾ ਟਾਈਮ ਹੋ ਗਿਆ, ਉੱਠਣਾ ਨੀ? ਮੈਂ ਕਿਹਾ ਚਲੋ
ਠੀਕ।
ਚੀਜ਼ੀ ਖਾਈ। ਮੈਂ ਕਿਹਾ ਚਾੲ ਟੋਸਟ ਖਿਲਾਉਂਗੀ ਚੱਲ। ਮੈਂ ਕਿਹਾ ਪਾਸਤਾ ਖਿਲਾਉਗੀ ਤੇ ਕਹਿੰਦੇ ਕਿ ਨਹੀਂ ਬਣਾਇਓ ਮੈਂ ਕਿਹਾ ਬਣਾਈ ਆ ਨਾ। ਕੀ ਬਣਾਇਓ ਕਹਿੰਦੇ ਸੱਚ ਚ ਦੱਸੋ ਮੈਂ ਕਿਹਾ ਚੱਲ ਪਹਿਲਾਂ ਬਰੱਸ਼ ਕਰ ਫਿਰ ਦੱਸਦੀ ਆਂ ਤੇ ਉਹਦੇ ਬਾਅਦ ਫੇਰ ਮੈਂ ਕਿਹਾ ਚੱਲ ਜੀ ਸਕੂਲ ਯੂਨੀਫਾਰਮ ਚ ਨਹੀਂ ਜਾਣਾ ਘਰ ਦਾ ਡਰੈਸ ਪਾ ਕੇ ਜਾਣਾ ਨਹੀਂ ਨਹੀਂ ਮੈਂ ਕੱਲ ਜਾਊਗੀਂ। ਕੱਲ ਜਾਊਂਗੀਂ। ਮੈਂ ਕੱਲ ਜਾਊਗੀਂ। ਰੋਣ ਲੱਗ ਗਈ। ਫਿਂਦੇ ਪਾਪਾ ਕਹਿੰਦੇ ਪਹਿਲਾਂ ਹਾਂ
ਹੈਲੋ
ਆਰਾਮ
ਹਾਂ ਹਾਂ ਉਹ ਤੇ ਛੁੱਟੀ ਹੋ ਜਾਂਦੀ ਤੇ ਫਿਰ ਬੱਚੇ ਨਹੀਂ ਜਾਣਾ ਮੰਗਦੇ ਨਾ।
ਆ ਗੈਪ ਵੀ ਬਹੁਤ ਹੋ ਗਿਆ ਨਾ ਦੇਖਦੇ ਗਈ ਫਿਰ ਸਰਦੀ ਲਗ ਗਗੀ ਸੀ, ਫਿਰ ਭੇਜਿਆ ਹੀ ਨਹੀ। ਕੱਲ ਬਾਰਿਸ਼, ਹਾਂਜੀ। ਕੱਲ ਬਾਰਿਸ਼ ਬਹੁਤ ਹੋ ਰਹੀ ਸੀ ਗੱਡੀ ਚ ਤਾਂ ਕਾਰ ਸੀ ਤੇ ਛੱਡ ਦਿੰਦੇ ਲੇਕਿਨ ਕਹਿੰਦੇ ਫਿਰ ਗਿਆਰਾਂ ਵਜੇ ਲੈ ਕੇ ਆਉਣਾ ਪੈਣਾ। ਫਿਰ ਉਹਨਾਂ ਨੂੰ, ਵੱਡਿਆਂ ਨੂੰ ਵੀ ਲੈ ਕੇ ਆਉਣਾ। ਰਹਿਣ ਦੇ ਅਜ ਤੂੰ।
ਹਮ ਤੇ ਛੁੱਟੀ ਕਿੰਨੇ ਵਜੇ ਹੋਣੀ ਇਹਦੀ, ਪਤਾ?
ਇਹਦੇ ਗਿਆਰਾਂ, ਸਾਢੇ ਗਿਆਰਾਂ ਵਜੇ ਹੋਣੀ ਐ।
ਅੱਛਾ। ਸਾਢੇ ਗਿਆਰਾਂ ਹੋਣੀ ਆਂ ਅੱਛਾ।
ਨਾ ਏਦਾਂ ਤੁਹਾਡੇ ਬਾਰਾਂ ਪੰਦਰਾਂ ਚ ਹੁੰਦਾ। ਸੈਟਰਡੇ ਨੂੰ ਸਾਡੇ ਗਿਆਰਾਂ ਵਜੇ।
ਅੱਛਾ।
ਨਹੀਂ ਕਰਦੀ ਹੈ ਤੇ ਜਿਹੜੇ ਕੱਪੜੇ ਫੈਵਰੇਟ ਆ ਉਹ ਪਾ ਕੇ ਜਾ।
ਹੂ ਹੂ,,,
ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕਹਿੰਦੀ ਨਿਊ ਨਿਊ ਜਿਹੜਾ ਮੰਗਾਇਆ ਉਹ ਪਵਾਓ ਮੈੈਂ ਕਿਹਾ ਉਹ ਨੀ ਪਾਉਣਾ ਦੀਦੀ ਦਾ ਬਡੇ ਆ ਰਿਹਾ ਉਹਦੇ ਚ ਪਾਉਣਾ ਆ। ਉਹ ਇੱਕ ਸਾਇਜ ਛੋਟੀ ਵੀ ਆ ਗਈ ਨਾ ਤੇ ਮੈਂ ਹਾਂ ਉਹਨੂੰ ਪਾਇਆ ਹੋਇਆ ਵਾ। ਹਲੇੇ ਆਇਆ ਨੀ। ਸਾਈਜ਼ ਮੰਗਾਇਆ ਕੱਪੜੇ ਹਾਂਜੀ ਕੱਪੜਾ ਵਧੀਆ ਆਯਾ। ਇੱਕ ਸਾਇਜ ਛੋਟਾ ਆ ਗਿਆ ਜੀਨਸ ਥੋੜੀ ਫਿਟ ਲੱਗ ਰਹੀ ਹੈ। ਤੇ ਮੈਂ ਕਿਹਾ ਪਾ ਵੀ ਨੀ ਸਕੇ ਗਈ, ਦੋ ਤਿੰਨ ਮਹੀਨੇ ਚੰਗੀ ਤਰ੍ਹਾਂ। ਇਹ ਕੰਮ
ਹਾਂ ਉਹ ਤੇ ਹੈ ਫਿਰ ਛੋਟਾ ਹੋ ਜਾਏਗਾ ਕੀ ਮਤਲਬ ਵੱਧਦੇ ਬੱਚੇ ਦਾ ਥੋੜਾ ਸਜ਼ ਵੱਡਾ ਲਓ ਫਿਰ ਠੀਕ ਰਹਿੰਦਾ।
ਹਾਂਜੀ ਹਾਂਜੀ ਮੈਂ ਥੋੜਾ ਜਿਹਾ ਤੀਨ ਤੋਂ ਚਾਰ ਮੰਗਵਾਇਆ। ਹੋਰ ਚਾਰ ਪੰਜ ਕੀਤਾ ਹਾਂ ਕੱਪੜੇ ਦਾ ਵਧੀਆ ਵਧੀਆ ਆਇਆ ਕੱਪੜਾ ਜੀਨਸ ਦਾ ਕੱਪੜਾ ਵੀ ਵਧੀਆ ਹੈ ਉਹ ਬਸ ਸਾਈਜ ਛੋਟਾ ਆ ਗਿਆ।
ਹੂ ਹੂ,,,
ਹੋ ਗਿਆ ਨਾਸ਼ਤਾ ਪਾਣੀ?
ਹਾਂਜੀ ਹੋ ਗਿਆ ਬਸ ਚਾਹ ਪੀ ਰਹੇ ਸੀ ਕਹਿੰਦੇ ਮੈਨੂੰ ਚਾਹ ਬਣਾਦੇ ਥੋੜ੍ਹੀ। ਤੇ ਮੈਂ ਵੀ ਆਪਣੇ ਲਈ ਬਣਾਲੀ ਥੋੜੀ।
ਹਾਂਜੀ ਹਾਂਜੀ।
ਚਾਹ ਪੀਤੀ।
ਮੈਂ ਵੀ ਚਾਹ ਪੀ ਕੇ ਹੱਜ ਜਾਂ ਮੈਂ ਗਈ ਖੇਡਣ ਸੀ ਉਸ ਤੋਂ ਬਾਅਦ ਵੀ ਨਾਸ਼ਤਾ ਕੀਤਾ ਸੀ ਗਏ ਹੋ ਰੈਸਟੋਰੈਂਟ ਚ ਇਦਾਂ ਦਿਮਾਗ ਖ਼ਰਾਬ ਹੋਇਆ ਪਿਆ ਸਵੇਰੇ ਤੋਂ ਉੱਠ ਕੇ ਬੱਚਿਆਂ ਨੂੰ ਮੈਂ ਜਗਾ ਤੂੰ ਮੈਂ ਕਿਹਾ ਤੂੰ ਰੋਵੇਂਗੀ ਤਿੰਨੋ ਫਿਰ ਵੀ ਜਾਣਾ ਜਿੱਥੇ ਨਾ ਹੋਵੇਗੀ ਤੈਨੂੰ ਫਿਰ ਛੱਡਾਂਗੀ ਮੈਂ ਆਪਣੇ ਪਾਪ ਦਾ ਤੇ ਵੱਡੇ ਪਾਪ ਦਾ ਮੂੰਹ ਵੇਖ ਵੇਖੀ ਜਾਵੇਗੀ ਕੋਈ ਮੈਨੂੰ ਕੁਝ ਬੋਲਦਾ ਹੀ ਨਾ
ਹੂ ਪੈਸੇਦਾਰ ਐਵੇਂ ਬੱਚਾਰਨ ਦਈ
ਸਾਨੂੰ ਕੀ ਕਦੇ ਕੁਝ ਕਰੋ ਕਦੇ ਕੁਝ ਕਰੋ। ਸੀ ਕਰਨਾ ਕੀ ਹੈ
ਹਾਂਜੀ ਠੀਕ ਹੈ।
ਕੰਮ ਵੀ ਹੈ ਹਾਂਜੀ ਘਰੇ ਕੋਈ ਕੰਮ ਵੀ ਤਾਂ ਨਹੀਂ ਹੈ।
ਹੂ ਹੂ ਹਾਂ ਉਹ ਤਾਂ ਕੀ ਕਰਨਾ ਅੰਦਨ
ਹੂ ਵਧੀਆ ਸਕੂਲ ਆ ਕੇ ਹਾਂਜੀ। ਐਕਟੀਵਿਟੀ ਕਰ ਲਿਆ ਸਕੂਲ ਜਾ ਕੇ ਮੈਂ ਤੈਨੂੰ ਕਿਹੜਾ ਫੜ ਕੇ ਕੁੱਟ ਰਿਹਾ ਹਾਂ ਜਾ ਕੇ ਸਾਰੇ ਬੱਚੇ ਪੜ੍ਹਾਈ ਕਰਕੇ ਆਓ।
ਪੰਗੇ ਲਈ ਜਾਣਾ ਡਰ ਸੁਣੀ ਜਾਣੀ ਰੋਈ ਜਾਣਾ ਬਸ ਇਹੀ ਸ਼ੌਕ ਹੋਣਾ ਘਰੇ
ਹਾਂ
ਹੂ ਯਾਰ ਮੈਂ ਕਲਰ ਵੀ ਲਗਾਉਣਾ ਸੀ ਸਿਰ ਤੇ ਅੱਛਾ ਆ ਹੈਨਾ ਪੰਜ ਛੇ ਛੇ
ਕੋਿ ਕਰੀਏ ਬੱਚੇ ਨੂੰ ਤੇ ਬੱਚੇ ਨੂੰ ਨਹੀਂ ਗੁੜੀਆ ਦਾ ਮੈਸੇਜ ਆਉਣ ਦੇ ਸਾਡੇ ਸਾਡੇ ਬੱਚੇ ਨੂੰ ਕੋਈ ਦੰਦਾਂ ਨਾਲ ਕੱਟਦਾ ਜਾਂ ਵੱਢਦਾ ਹੈ। ਤੁਸੀਂ ਇੱਦਾਂ-ਓਦਾਂ ਨਾ ਕਹੋ ਮੈਂ ਤਾਂ ਕਿਹਾ ਸੀ ਸਾਡੇ ਬੱਚੇ ਨੂੰ ਕੋਈ ਕੁਝ ਕਹਿੰਦਾ ਹੈ ਮੈਂ ਦੱਸਾਂ ਆ ਕੇ
ਹਾਂ ਹੂ ਅੱਛਾ ਉਹ ਕੋਈ ਹੁੰਦੇ ਨੇ ਨਾ ਬਦਮਾਸ਼ ਬੱਚੇ ਪੰਗੇ ਲੈਂਦੇ ਰਹਿੰਦੇ ਨੇ ਹੈਲੋ ਹੈਲੋ ਹੈਲੋ, ਆਵਾਜ਼ ਆ ਰਹੀ ਐ? ਹੈਲੋ। ਹੈਲੋ।
ਮਾ